ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ?
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੈਲੋ!
ਹੈਲੋ, ਆਵਾਜ਼ ਆ ਰਹੀ ਏ, ਮੇਰੀ?
ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ?
ਹਾਂਜੀ-ਹਾਂਜੀ, ਵਧੀਆ। ਤੁਸੀਂ ਦੱਸੋ?
ਬਹੁਤ ਵਧੀਆ ਜੀ, ਬਹੁਤ ਵਧੀਆ।
ਹੋ। ਬਸ ਵਧੀਆ, ਤੁਸੀ ਦੱਸੋ?
ਕੀ ਕਰਦੇ ਜੀ, ਤੁਸੀ ਇਸ ਟਾਈਮ?
ਹਜੇ ਤਾਂ ਵੈਸੇ ਕੁਛ ਨੀ, ਬਾਹਰ ਹਨੇਰੀ ਚੱਲੀ ਆਂਦੀ ਆ ਜੀ।
ਹਾਏ, ਸਾਨੂੰ ਵੀ ਭੇਜ ਦੋ ਥੋੜੀ ਜੀ ਹਨੇਰੀ, ਇੱਥੇ ਤੇ ਇੰਨਾ ਗੰਦਾ ਮੌਸਮ ਹੋਇਆ ਪਿਆ, ਬਹੁਤ ਜ਼ਿਆਦਾ।
ਇਲ ਠੀਕ ਏ, ਸਾਡੇ ਵੀ ਵੈਸੇ ਹੁਣੇ ਆਈ ਆ ਹਨੇਰੀ, ਅਸਾਨੂੰ ਤਾਂ ਵਿੱਚ ਬਸ ਸ਼ਾਮ ਤੱਕ ਚੱਲੀ ਜਾਵੇ, ਵਧੀਆ ਮੌਸਮ ਠੰਡਾ-ਠੰਡਾ ਹੋਜੂਗਾ।
ਬੰਦਾ ਪਤਾ ਮਾਰਕੀਟ ਜਾਣਾ ਹੈ, ਮੌਸਮ ਨੂੰ ਦੇਖਕੇ ਮੈਂ ਬਹਿ ਜਾਂਨੀ ਆਂ, ਵੀ ਥੋੜਾ ਮੌਸਮ ਸੰਭਾਲਕੇ ਵਧੀਆ ਮਜ਼ਾ ਆਜੇ, ਬਸ।
ਹਾਂਜੀ-ਹਾਂਜੀ ਬਸ ਥੋੜਾ ਜਾ ਮੀਂਹ ਆਜੇ, ਉਥੋਂ ਫਿਰ ਠੰਡਾ-ਠੰਡਾ ਮੌਸਮ ਹੋਜੂਗਾ। ਹਾਂਜੀ-ਹਾਂਜੀ, ਹੋਰ ਦੱਸੋ ਤੁਸੀਂ? ਤੁਸੀਂ ਵੈਸੇ, ਪਾਣੀ ਕਿੰਨਾ ਕੁ ਪੀਦੇ ਹੋ ਦਿਨ ਵਿੱਚ।
ਪਾਣੀ ਤੇ ਅਸੀਂ ਪੀ ਲੈਂਦੇ ਹਾਂ। ਕਿਉਂਕਿ ਅਸੀਂ ਨਾ ਉਹ ਲਗਾਇਆ। ਮੈਂ ਡਰਿੰਕ ਵਾਟਰ ਦਾ ਨਾ, ਅਲਾਰਮ ਲਗਾਇਆ ਹੋਇਆ ਜਿਵੇਂ। ਐਪ ਆਉਦੀ ਹੈ ਨਾ ਇੱਕ, ਉਹ ਡਾਊਨਲੋਡ ਕੀਤਾ ਹੋਇਆ। ਉਹ ਜਿਵੇਂ ਉਹ ਜਿਵੇਂ ਅਲਾਰਮ ਵੱਜਦਾ ਮੈਨੂੰ ਪਾਣੀ ਦਾ ਪਤਾ ਲੱਗ ਜਾਂਦਾ, ਫਿਰ ਮੈਂ ਪਾਣੀ ਪੀ ਲੈਂਨੀ ਆਂ। ਫੇਰ ਉਹਦੇ ਕਰਕੇ ਨਾ, ਫੇਰ ਸਾਨੂੰ ਇਹ ਵੀ ਹੋ ਜਾਂਦਾ ਹੈ। ਇੱਕ ਤੇ ਸਾਡਾ ਪਾਣੀ ਦਾ ਜਿਹੜਾ ਉਹ ਹੈ। ਮੇਰਾ ਸਰਕਲ ਉਹ ਵੀ ਪੂਰਾ ਹੋ ਜਾਂਦਾ। ਤੇ ਪਾਣੀ ਦੀ ਉਹ ਵੀ ਹੋ ਜਾਂਦਾ।
ਪਾਣੀ ਵੈਸੇ ਨਾ, ਮੈਂ ਬਹੁਤ ਘੱਟ ਪੀਣੀ ਹਾਂ। ਮੈਂ ਮਤਲਬ ਕਿ ਕੋਸ਼ਿਸ਼ ਕਰਦੀ ਹਾਂ, ਕਿ ਪਾਣੀ ਹਦੋਂ ਵੱਧ ਕੇ ਪੀਵਾਂ ਪਰ ਮੈਂ, ਸੌ ਜਾਂਦੀ ਹਾਂ ਸਾਰਾ ਦਿਨ। ਇਸ ਤੋਂ ਬਾਅਦ ਮੈਂ, ਪਾਣੀ ਬਹੁਤ ਘੱਟ ਪੀਦੀ। ਇਸ ਕਰਕੇ ਨਾ ਮੇਰੇ ਵਿੱਚ, ਤਾਂ ਹਮੇਸ਼ਾ ਹੀ ਮਤਲਬ ਕਿ ਪਾਣੀ ਦੀ।
ਪਾਣੀ ਹਾਂ। ਨਹੀਂ ਪਾਣੀ ਦੀ ਕਮੀ ਨਾਲ ਤੇ, ਹੋਰ ਵੀ ਜਿਵੇਂ ਸਰੀਰ ਵਿੱਚ ਵੀ, ਬੜੀ ਬਿਮਾਰੀਆਂ ਹੋ ਜਾਂਦੀਆਂ ਨੇ। ਤੇ ਕੀ ਕਹਿੰਦੇ ਨੇ, ਅਹ ਜਿਵੇਂ ਉਹ ਦੇਖੋ। ਵੋ ਜਿਵੇਂ ਸਰੀਰ, ਖੁਸ਼ਕ ਹੋ ਜਾਂਦਾ ਬਿਲਕੁਲ।
ਹਾਂਜੀ- ਹਾਂਜੀ।
ਹਾਂ ਦਿਖਾ ਇੱਕ ਤੇ ਖਾਰਿਸ਼ ਮੈਨੂੰ ਨਾ, ਪਤਾ ਕਿ ਹੋਇਆ ਸੀ। ਮੇਰਾ ਸਰੀਰ ਵਾਈਟ- ਵਾਈਟ, ਹੋਣ ਲੱਗ ਗਿਆ ਸੀ।
ਹਾਂਜੀ ਮੇਰਾ ਵੀ ਐਵੇਂ ਆ, ਸਰੀਰ ਮਤਲਬ ਕਿ ਉਂਝਤਾ ਰੰਗ। ਤਾਂ ਮੇਰਾ ਸਵਲਾ ਵੈਸੇ, ਪਰ ਮੇਰਾ ਨਾ ਮਤਲਬ ਕਿ ਅਮ। ਦਿਨੋ ਦਿਨ ਮੈਂ ਸੁੱਕਦੀ ਜਾਂਦੀ ਹਾਂ। ਸੁੱਕਦੀ ਜਾਂਦੀ ਹਾਂ। ਮੈਨੂੰ ਕਹਿਣਦੇ ਸਾਰੇ ਤੂੰ ਪਾਣੀ ਵੱਧ ਪੀਆ ਕਰ, ਕਿਉਂਕਿ ਮੇਰੇ ਚੋ ਖੂਨ ਦੀ ਵੀ ਬਹੁਤ ਜਿਆਦਾ ਘਾਟ ਆ। ਹਾਂਜੀ, ਮੇਰਾ ਖੁਣ ਵੱਧਦਾ ਹੀ ਨੀ, ਦੇਖੋ ਹਨਾ ਮੈਂ ਬਹੁਤ ਜਿਆਦਾ ਫਲ- ਫਰੂਟ ਵੀ ਮੈਂ ਇੰਨੇ ਖਾਂਦੀ ਹ ਨਾ। ਵੀ ਮਤਲਬ ਮੇਰੇ ਤੋਂ ਵੱਧ ਕੋਈ ਖਾਂਦਾ ਨਹੀਂ। ਹੁੰਦਾ ਹੈ, ਫੇਰ ਵੀ ਮੇਰਾ ਖੂਨ ਨੀ ਵੱਧਦਾ ਪਿਆ।
ਫਲ- ਫਰੂਟ। ਫਟ ਖਾਣ ਨਾਲ ਤਾਂ ਚਲੋ ਠੀਕ ਹੈ, ਉਹ ਤਾਂ ਬਹੁਤ ਅੱਛੀ ਗੱਲ ਹੈ ਕਿ, ਤੁਸੀਂ ਫਲ ਫਰੂਟ ਖਾਣਦੇ ਹੋ। ਲੇਕਿਨ ਫ਼ਲ ਫਰੂਟ ਖਾਣ ਦਾ ਵੀ ਇੱਕ ਟਾਈਮ ਹੈ, ਇੱਕ ਮਤਲਬ ਕਿ ਉਹ ਹੈ। ਉਹ ਵੀ ਹੈ ਤਰੀਕਾ ਵੀ ਅਲੱਗ ਹੁੰਦਾ। ਜਿੱਦਾਂ ਅਸੀਂ ਅਗਰ ਖਾ ਰਹੇ ਹਾਂ, ਵਾਟਰਮੈਲਨ ਖਾ ਰਹੇ ਹਾਂ। ਉਹਨੂੰ ਵੀ ਅਸੀਂ ਆਰਾਮ ਨਾਲ ਉਹ ਕੱਟ ਕੇ, ਆਰਾਮ ਨਾਲ ਇੱਕ ਬਾਊਲ ਭਰ ਕੇ ਉਹ ਖਾਓ। ਪੂਰੇ ਦਿਨ ਵਿਚ। ਜੇ ਤੁਹਾਡੇ ਚ ਮਤਲਬ, ਕੀ ਤੁਸੀਂ ਕਹਿ ਰਹੇ ਹੋ ਮੇਰਾ ਸਰੀਰ ਸੁੱਕਦਾ- ਸੁੱਕਦਾ ਜਾਂਦਾ। ਤੇ ਤੁਸੀਂ ਜਿੱਦਾਂ ਉਹਸੀਂ ਮਸਕਮੈਲਨ ਖਾਓ, ਵਾਟਰਮੈਲਨ ਖਾਓ, ਐਪਲ ਖਾਓ, ਐਪਲ ਸਭ ਤੋਂ ਬੈਸਟ ਹੈ।
ਹਾਂਜੀ- ਹਾਂਜੀ ਸੇਬ ਤਾਂ ਮੈਂ, ਸਭ ਤੋਂ ਮਤਲਬ ਕਿ, ਜ਼ਿਆਦਾ ਸੇਬ ਖਾਂਦੀ ਹਾਂ। ਰੋਜ਼ ਮੈਂ ਮਤਲਬ ਹਰ ਰੋਜ਼ ਹੀ। ਸਵੇਰੇ ਉੱਠਦਿਆਂ ਸਾਰ ਮੈਂ, ਮੂੰਹ ਵਗੈਰਾ ਧੋ ਕੇ ਪਾਣੀ ਪੀਣਾ ਹੁੰਦਾ ਵਾ। ਇਸ ਤੋਂ ਬਾਅਦ ਮੈਂ ਸੇਬ ਖਾਣਾ, ਕਿਉਂਕਿ ਪਹਿਲਾਂ ਵੀ ਮੈਂ ਮਤਲਬ ਕਿ ਫਰੂਟ ਪੂਰੇ ਹਮ ਹਰ ਰੋਜ਼ ਸੇਬ ਖਾਂਦੀ ਹੁੰਦੀ ਸੀ। ਮੇਰਾ ਖੂਨ ਵੱਧ ਗਿਆ ਸੀਗਾ। ਆਠ ਗ੍ਰਾਮ ਹੋ ਗਿਆ ਸੀ, ਵਿੱਚ ਦੀ ਮੈਂ ਫੇਰ ਛੱਡ ਤੇ ਫੇਰ, ਫੇਰ ਮੇਰਾ ਸੱਤ ਗ੍ਰਾਮ ਤੇ ਪਹੁੰਚ ਗਿਆ। ਐਵੇਂ ਹੋਇਆ ਵਾ।
ਅੱਛਾ, ਹੋਰ ਖਾਓ ਤੁਸੀਂ ਯਾਰ। ਇੱਕ ਜਿਹੜਾ ਉਹ ਹੁੰਦਾ ਅਨਾਰ, ਅਨਾਰ ਦਾ ਜੂਸ ਪਿਓ। ਹੁਣ ਤੇ ਗਰਮੀ ਏ, ਗਰਮੀਆਂ ਤੇ ਵੈਸੇ ਬੰਦਾ ਜੂਸ ਪੀ ਲੈਂਦਾ ਏ। ਗਾਜਰ ਦਾ ਜੂਸ ਪੀਓ, ਅਨਾਰ ਦਾ ਜੂਸ ਪੀਓ, ਪਾਣੀ ਤਾਂ ਜਿੰਨਾ ਹੋ ਸਕੇ ਭਾਵੇਂ ਤੁਸੀਂ ਗੈਪ ਦੇ ਕੇ, ਪੀ ਲੋਓ ਪਾਣੀ। ਜਿੱਦਾਂ ਮੈਂ ਤੁਹਾਨੂੰ ਕਹਿ ਰਹੀ ਆਂ ਨਾ। ਵੀ ਮੈਂ ਅਲਾਰਮ ਲਗਾਇਆ ਐਵੇਂ ਮੈਂ। ਅਲਾਰਮ ਲਗਾ ਲੋ ਤੁਸੀਂ ਕਿਉਂਕਿ ਮੈਂ ਵੀ ਨਾ ਪਾਣੀ ਪੀਣਾ ਨਾ ਹਮੇਸ਼ਾ ਭੁੱਲ ਜਾਂਦੀ ਆ, ਹਮੇਸ਼ਾ।
ਹਾਂਜੀ ਮੈਨੂੰ ਐਵੇਂ ਹੁੰਦਾ। ਕਈ ਵਾਰ ਮੈਨੂੰ ਤੇ, ਤੇ ਲੱਗੀ ਵੀ ਹੁੰਦੀ ਹੈ ਨਾ। ਫੇਰ ਵੀ ਮੈਨੂੰ ਐਂ ਹੁੰਦੈ ਚਲੋ ਕੋਈ ਨਾ ਬਾਅਦ ਵਿੱਚ ਪੀ ਲੂੰਗੀ ਪਾਣੀ। ਹਾਂਜੀ, ਹਾਂਜੀ ਐਵੇਂ ਹੁੰਦਾ ਵਾ
ਹੂੰ, ਹ
ਹਾਂਜੀ।
ਪਾਣੀ ਤੇ ਅਸੀ ਜਿੰਨਾ ਆਪਣੀ ਬੋਡੀ ਨੂੰ ਪਾਣੀ ਪੀ ਦਿਆਂਗੇ ਓਨੀ ਸਾਡੀ ਬੋਡੀ ਸਾਨੂੰ ਉਹ ਦੇਗੀ ਲਾਭ ਦੇਗੀ ਕਿਉਂਕਿ ਪਾਣੀ ਸਭ ਤੋਂ ਜ਼ਿਆਦਾ ਅ ਸਾਡੇ ਅ ਬੋਡੀ ਵਾਸਤੇ ਬਹੁਤ ਜਾਦਾ ਜ਼ਰੂਰੀ ਆ ਬਹੁਤ ਜਾਦਾ ਜ਼ਰੂਰੀ।
ਪਾਣੀ ਤੋਂ ਬਿਨਾ ਆਪਾ ਕੁਛ ਘੰਟੇ ਜਮਦੇ ਰਹਿ ਸਕਦੇ ਹਾਂ ਦੇਖੋ ਹੁਣ ਹਰ ਏਕ ਚੀਜ਼ ਬਿਨਾ ਬੰਦਾ ਬਚ ਜਾਂਦਾ ਪਰ ਪਾਣੀ ਤੋਂ ਬਿਨਾਂ ਬਹੁਤ ਔਖਾ ਹੋ ਜਾਂਦਾ ਵਾ।
ਦੇਖਲੋ ਚੀਜ਼ਾਂ ਵੀ ਅਗਰ ਅਸੀ ਕੁਛ ਬਣਾ ਰਹੇ ਹਾਂ ਫੂਡ ਚ ਅਸੀ ਕੁਛ ਵੀ ਚੀਜ਼ ਬ ਨਹਾ ਰੇ ਆ ਉਹਦੇ ਲਈ ਪਾਣੀ ਕਿੰਨਾ ਜ਼ਰੂਰੀ ਹੈ। ਉਹਦੇ ਚ ਹਰ ਚੀਜ਼ ਇਚ ਪਾਣੀ ਪੈਂਦਾ ਹਰ ਚੀਜ਼ ਇਚ ਪਾਣੀ ਪੈਂਦਾ।
ਹਾਂਜੀ-ਹਾਂਜੀ ਹੁਣ ਆਪਾ ਦੇਖਲੋ ਸਬਜ਼ੀਆ ਵਗੈਰਾ ਬਣਾਉਂਦੇ ਹਾ ਉਹਨਾ ਚ ਵੀ
ਹਾਂ, ਹਰ ਚੀਜ਼ ਚ ਹੋਣ ਦੇ ਹੀ ਪਾਉਂਦੇ ਆ ਪਾਣੀ ਪੈਣਦਾ ਹੀ ਪੈਂਦਾ। ਤੇ ਇਸ ਕਰਕੇ ਪਾਣੀ ਬੜਾ ਜ਼ਰੂਰੀ ਹੈ। ਪਿੱਛੇ ਮੈਂ ਅਸੀਂ ਇੱਕ ਨਿਊਜ਼ ਦੇਖ ਖੀ ਸੀ ਮੈਂ ਪਰ ਉਹਦੇ ਚ ਨਾ ਨਾਮ ਇੱਕ ਮੈਂ ਕਹਿ ਰਹੀ ਹਾ ਨਿਊਜ਼ ਦੇਖ ਸੀ ਮੈਂ ਉਹਦੇ ਚ ਪਾਣੀ ਜਾਦਾ ਪੀਣਾ ਵੀ ਨੁਕਸਾਨ ਹੈ।
ਹਾਂਜੀ, ਵੈਸੇ ਜੇਕਰ ਆਪਾ ਹੱਦੋ ਵੱਧ ਕੇ ਵੀ ਪਾਣੀ ਪੀਨੇ ਹਾ ਨਾ ਉਹ ਵੀ ਆਪ ਪਹਲੇ ਨੁਕਸਾਨ ਕਰਦਾ ਜੇ ਆਪਾ ਘੱਟ ਪੀਨੇ ਹਾ ਤਾ ਵੀ ਨੁਕਸਾਨ ਕਰਦਾ।
ਕਿ ਤੁਹਾਨੂੰ ਕਹਿ ਰਹੀ ਹ ਨਾ ਪਿੱਛੇ ਨਿਊਜ਼ ਮੈਂ ਦੇਖੀ ਸੀ ਹੁਣੇ ਤੇ ਉਹਦੇ ਚ ਜਾਦਾ ਪਾਣੀ ਪੀਣ ਨਾਲ ਉਸ ਬੰਦੇ ਦੀ ਡੈਥ ਹੋ ਗਈ। ਵੀ ਇਨਾ ਪਾਣੀ ਉਹਨੇ ਪੀ ਲਿਆ ਪੂਰੇ ਦਿਨ ਵਿੱਚ ਕਿ ਉਹ ਪਾਣੀ ਹੀ ਪੀਵੀ ਜਾ ਰਿਹਾ। ਰੋਟੀ ਨੀ ਖਾ ਰਿਹਾ ਪਾਣੀ ਹੀ ਪਾਣੀ, ਪਾਣੀ ਹੀ ਪਾਣੀ।
ਹਾਂਜੀ-ਹਾਂਜੀ ਵੈਸੇ ਇੱਕ ਹੁਣ ਤਾਂ ਤੁਹਾਨੂੰ ਪਤਾ ਕਿ ਤਾਪਮਾਨ ਹੀ ਇੰਨਾ ਕੁ ਜਾਦਾ ਹੀ ਵੱਧ ਚੁੱਕਿਆ ਹਨਾ। ਬੰਦੇ ਨੂੰ ਐਟੋਮੈਟਿਕ ਇੱਕ ਬੰਦੇ ਨੂੰ ਐਵੇਂ ਹੁੰਦਾ ਕਿ ਆਪਾ ਨੂੰ ਆਪਾ ਛੇਤੀ ਪਾਣੀ ਪੀਏ ਕੁੱਛ ਖਾਈਏ ਭਲਾ ਨਾ ਪਰ ਪਾਣੀ ਜ਼ਰੂਰ ਪੀਏ ਹਾਂਜੀ-ਹਾਂਜੀ।
ਕੁਛ ਬਣਾ ਰਹੇ ਬਣਾ ਸਕਦੇ ਜਿਵੇਂ ਆਪਾ ਨਿੰਬੂ ਪਾ ਕੇ ਬਣਾ ਲੀ ਸ਼ਿਕੰਜੀ ਬਣਾ ਲੀ ਜਾਂ ਆਪਾਂ ਰੂਹ ਰੂਹਆਫ ਜ਼ਾ ਪਾ ਕੇ ਨਿੰਬੂ ਪਾ ਕੇ ਉਹ ਬਣਾ ਲਿਆ, ਸ਼ਰਬਤ ਬਣਾ ਲਿਆ, ਕਿੰਨਾ ਕੁਛ ਮਤਲਬ ਕਿ ਅਸੀਂ ਬਣਾ ਸਕਦੇ ਹਾ ਲੱਸੀ ਬਣਾ ਲਈ ਦਹੀ, ਦਹੀ ਪਾ ਕੇ ਹਾ, ਪਾਣੀ ਦੇ ਤੇ ਯੂਜੇਜ਼ ਹੀ ਬੜੇ ਅੱਛੇ ਨੇ ਕਿ ਅਸੀ ਕਿਵੇ-ਕਿਵੇ ਪੀ ਸਕਦੇ ਆ ਜਿੱਦਾ ਕਈ ਕਹਿੰਦੇ ਨਾ ਵੀ ਹਾਏ ਸੁੱਕਾ ਪਾਣੀ ਨੀ ਪੀਤਾ ਜਾਂਦਾ ਜੀ ਉਹਦੇ ਅਸੀ ਦੇਖੋ ਕਿੰਨੀ ਚੀਜ ਜ਼ਾ ਬਣਾ ਸਕੇ ਪੀ ਕੇ ਪੀ ਲੈਨੇ ਆ।
ਹਾਂਜੀ-ਹਾਂਜੀ ਜਿਵੇਂ ਆਪ ਪਾ ਦੁਪਹਿਰੇ ਵੀ ਨਿੰਬੂ ਪਾਣੀ ਬਣਾ ਲੈਂਣੇੇ ਹਾ ਆਪਾ ਨੂੰ ਐਵੇਂ ਹੁੰਦਾ ਨਾਲੇ ਵੈਸੇ ਉਹ ਆਪਣੇ ਸ਼ਰੀਰ ਨੂੰ ਐਨਰਜੀ ਵੀ ਦਿੰਦਾ ਹੈਗਾ। ਤੇ ਆਪਣੇ ਤੇਜ਼ਾਬ ਵਗੈਰਾ ਬਣਨ ਤੋ ਵੀ ਰੋਕਦਾ।
ਕਿਉਂਕਿ ਸਾਨੂੰ ਪਾਣੀ ਅਸੀ ਹੁਣ ਜਿੱਦਾ ਅਸੀ ਪਾਣੀ ਪੀਨੇ ਹਾ ਤੇ ਸਾਡੀ ਬੋਡੀ ਜਿੰਨੇ ਵੀ ਟੋਕਸ ਕਸਿਸ ਹੈਨ ਉਹ ਹੈਨ ਕੀ ਕਹਿੰਦੇ ਨ ਉਹ ਹੈ ਟੋਕਸਿਸ ਹਨ ਜਿੰਨੇ ਵੀ ਮਤਲਬ ਕਿ ਗਲ ਗੰਦੇ ਪਦਾਰਥ ਹੈਗੇ ਤੇ ਉਹ ਯੂਰੀਅਨ ਦੇ ਥਰੂ ਨਿਕਲ ਜਾਂਦੇ ਆ ਸਿਰਫ਼ ਪਾਣੀ ਪੀਣ ਨਾਲ।
ਹਾਂਜੀ-ਹਾਂਜੀ ਪਾਣੀ ਵੈਸੇ ਆਪਣੇ ਕਾਫ਼ੀ ਹੱਦ ਤੱਕ ਆਪਣੇ ਸਰੀਰ ਨੂੰ ਸਾਫ ਕਰਦਾ ਅੰਦਰੋ।
ਸਾਫ਼ ਕਰਦਾ ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਜਿਵੇਂ ਅਸੀ ਹੁਣ ਅੱਜ ਕੱਲ ਦੇਖੋ ਇਵੇ ਏਸੀ ਚੱਲ ਪਏ ਹਾ ਏਸੀ ਚ ਬਹਿ ਜਾਂਦੇ ਹਾ ਜ਼ਰਾ ਐਨ ਜ਼ਰਾ ਜਾ ਵੀ ਪਸੀਨਾ ਆਉਂਦਾ ਅਸੀਂ ਏ ਸੀ ਚ ਬਹਿ ਜਾਂਦੇ ਹਾ ਬਟ ਨਈ ਉਹ ਗਲਤ ਹੈ। ਸਾਡੀ ਬੋਡੀ ਨੂੰ ਪਸੀਨਾ ਵੀ ਆਉਣਾ ਬੋਹਤ ਜ਼ਰੂਰੀ ਆ ਬੋਹਤ। ਅਸੀਂ ਇੱਕ ਮਿੰਟ ਜਿਵੇ ਪਸੀਨਾ ਆਦਾ ਓਏ ਏਸੀ ਚਲਾ ਦੋ ਏਸੀ ਚਲਾ ਦੋ। ਗਰਮੀ ਲੱਗੀ-ਗਰਮੀ ਲੱਗੀ ਨਾਲ ਹੀ ਏਸੀ ਚ ਬਹਿ ਜਦਾ ਔਰ ਉਹ ਬਹੁਤ ਗਲਤ ਹੈ ਸਾਡੇ ਬੋਡੀ ਕਿਉਂਕਿ ਉਹ ਜੋ ਪਸੀਨਾ ਨਿਕਲ ਰਿਹਾ ਨਾ ਉਹ ਸਾਡੀ ਬੋਡੀ ਚ ਗੰ ਗੰਦਾ ਉਹ ਨਿਕਲ ਰਿਹਾ ਟੋਕਸਿਸ ਨਿਕਲ ਰਹੇ ਨੇ, ਪਰ ਉਹ ਅਸੀਂ ਨਿਕਲਣ ਹੀ ਨਹੀ ਦਿੰਦੇ ਭਾਵੇਂ ਸਾਡੇ ਬੱਚਾ ਤੇ ਭਾਵੇਂ ਅਸੀ ਸਹੀ ਆ
ਹਾਂਜੀ- ਹਾਂਜੀ ਇਹ ਤਾਂ ਹੈ ਵੈਸੇ ਤਾਂ ਆਪਾਂ ਨੂੰ ਮਤਲਬ ਥੋੜਾ ਬਹੁਤਾ ਵੀ ਗਰਮੀ ਵਿੱਚ ਵੀ ਰਹਿਣਾ ਚਾਹੀਦਾ ਕਿਉਂਕਿ ਆਪਣੇ ਪਸੀਨਾ ਬਾਹਰ ਨਿਕਲਦਾ ਰਹਿੰਦਾ ਉਹਦੇ ਕਰਕੇ ਆਪਾਂ ਨੂੰ ਦੇਖੋ ਕਿੰਨੀਆਂ ਬਿਮਾਰੀਆਂ ਨੀ ਲੱਗਦੀਆਂ ਆਪਣੀ ਜਿਹੜੀ ਚਰਬੀ ਆ ਉਹ ਵੀ ਖ਼ਰਾਬ ਨੀ ਹੁੰਦੀ ਚਮੜੀ, ਉਹ ਚਮੜੀ ਅੱਧੀਆਂ ਚਮੜੀ ਦੀਆਂ ਬਿਮਾਰੀਆਂ ਤਾਂ ਦੇਖੋ ਪਸੀਨੇ ਕਰਕੇ
ਪਸੀਨੇ ਕਰਕੇ ਨਿਕਲ ਹਾਂਜੀ, ਹਾਂਜੀ, ਹਾਂਜੀ, ਹਾਂਜੀ ਸਾਡੀ ਡਾਇਟ ਤੇ ਸਾਨੂੰ ਬਹੁਤ ਇਫੈਕਟ ਪੈਂਦਾ ਸਾਡੀ ਬੋਡੀ ਨੂੰ, ਸਾਡੀ ਡਾਇਟ ਨਾਲ ਹੀ ਹੁਣ ਜਿਵੇਂ ਗਰਮੀ ਚ ਡਾਕਟਰ ਵੀ ਕਹਿੰਦੇ ਕਿ ਤੁਸੀਂ ਤਲਿਆ ਨਾ ਖਾਓ, ਭੁੰਨਿਆ ਨਾ ਖਾਓ ਤੁਸੀਂ ਜਿੰਨਾ ਹੋ ਸਕੇ ਠੰਡੀ ਚੀਜ਼ਾਂ ਖਾਓ ਫਰੂਟਸ ਖਾਓ ਹਰੀਆਂ ਸਬਜ਼ੀਆਂ ਖਾਓ ਹਾਂ ਗਰਮੀ ਚ ਤੇ ਕਰਦੇ ਹੀ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਵੈਸੇ ਵੀ ਗਰਮੀ ਵਿੱਚ ਤਾਂ ਬਹੁਤ ਜਿਆਦਾ ਐਵੇਂ ਦੇ ਸਾਧਨ ਹੁੰਦੇ ਚੱਲ ਆਪਾਂ ਜੇਕਰ ਪਾਣੀ ਨਹੀ ਵੀ ਪੀਣਾ ਤਾਂ ਦੇ ਖੋਤਰ ਤਰਬੂਜ ਵਗੈਰਾ ਲਿਆਓ ਉਹਦੇ ਵਿੱਚ ਕਿੰਨਾ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਆ ਜੂਸ ਵਗੈਰਾ ਪੀ ਲਓ ਹਾਂਜੀ- ਹਾਂਜੀ ਉਹ ਵੀ ਚੀਜ਼ਾਂ ਵੈਸੇ ਪਾਣੀ ਦੀ ਮਾਤਰਾ ਤਰਾ ਪੂਰੀ ਕਰ ਦੇਵਾਗਾ
ਪਰ ਇਹ ਕਿ ਅਸੀਂ ਘਰ ਹਾਂ, ਹਾਂ, ਹਾਂ, ਹਾਂ ਨਾਰੀਅਲ ਪਾਣੀ ਨਾਰੀਅਲ ਪਾਣੀ ਸਭ ਤੋਂ ਬੈਸਟ ਹੈ, ਹਾਂ ਨਾਰੀਅਲ ਪਾਣੀ ਬੋਡੀ ਚ ਤੇ ਬਹੁਤ ਬੈਸਟ ਹੈ ਹੁਣ ਜਿਵੇਂ ਪ੍ਰੈਗਨੈਂਟ ਲੇਡੀ ਹੈ ਉਹਦੇ ਵਾਸਤੇ ਹੋਜੇ, ਜੇ ਬਜ਼ੁਰਗ ਬੰਦਾ ਬੱਚੇ ਮਤਲਬ ਕਿ ਹੈ ਤੇ ਸਭ ਵਾਸਤੇ ਜ਼ਰੂਰੀ ਹੈ। ਲੇਕਿਨ ਇਹਨਾਂ ਲੋਕਾਂ ਵਾਸਤੇ ਕਿੰਨਾ ਜ਼ਰੂਰੀ ਹੈਗਾ
ਹਾਂਜੀ- ਹਾਂਜੀ ਇਹ ਤਾਂ ਹੈ। ਦੇਖੋ ਨਾਲੇ ਤਾਂ ਆਪਣੇ ਵਿੱਚੋਂ ਸਰੀਰ ਵਿੱਚੋਂ ਪਾਣੀ ਦੀ ਘਾਟ ਜਿਹੜੀ ਹੁੰਦੀ ਆ ਉਹ ਵੀ ਚੀਜ਼ ਪੂਰੀ ਕਰਦਾ ਹਨਾ ਹਾਂਜੀ- ਹਾਂਜੀ ਨਾਲੇ ਆਪਣਾ ਸਿਹਤ ਦਾ ਵੈਸੇ ਵੀ ਆਪਣਾ ਰੰਗ ਮਤਲਬ ਕਿ ਉਹਦੇ ਨਾਲ ਵਧੀਆ ਬਣ ਜਾਂਦਾ ਹੈਗਾ
ਦੇਖੋ ਆਪਣੀ ਸਿਹਤ ਤੋਂ ਵੱਧ ਕੁਛ ਨੀ ਹੈ, ਠੀਕ ਹੈ, ਹਮ ਹੁਣ ਅ ਤੁਸੀਂ ਆਪਣੇ ਸਿਹਤ ਦਾ ਆਪ ਹੀ ਖਿਆਲ ਰੱਖਣਾ ਹਾਂ। ਐ ਕਿ ਕਹਿੰਦੇ ਨੇ ਨਾ ਕਿਸੇ ਦੀ ਗੱਲ ਮੰਨ ਕੇ ਹੁਣ ਜਿਵੇਂ ਬੱਚੇ ਨੇ ਨਹੀਂ ਵੱਡਿਆਂ ਦੀ ਗੱਲ ਮੰਨਦੇ ਫਿਰ ਡਾਕਟਰਾਂ ਕੋਲ ਜਾਣਾ ਪੈਂਦਾ ਉਹ ਉਹਨਾਂ ਨੂੰ ਸਹੀ ਲੱਗਦਾ। ਬੱਚਿਆਂ ਬ ਜਿਵੇਂ ਮਾਂਵਾ ਪੇਰੈਂਟਸ ਦੀ ਗੱਲ ਮੰਨਦੇ ਨਹੀਂ ਹਾਂ ਜੀ ਬੱਚੇ ਨੂੰ ਕਹਿੰਦੇ ਨੇ ਇਹ ਖਾ ਲਓ ਫਰੂਟਸ ਖਾ ਲਓ। ਦਹੀਂ ਪੀਲੋ ਦਹੀਂ ਖਾ ਲੋ ਜਾਂ ਫਿਰ ਲੱ ਲਸੀ ਪੀ ਲਓ ਨਿੰਬੂ ਪਾਣੀ ਪੀ ਬੱਚੇ ਪ੍ਰੈਫਰ ਕਰਦੇ ਨਹੀਂ ਜੀ ਕੋਲਡ ਡਰਿੰਕ ਦੇ ਦੋ ਜੀ ਗਰਮੀ ਬਹੁਤ ਆ ਕੋਕ ਦੇ ਦੋ।
ਤੇ ਹੈ, ਸਾਡੇ ਤਾਂ ਵੈਸੇ ਜ਼ਿਆਦਾਤਰ ਹਾਂਜੀ ਸਾਡੇ ਤਾਂ ਵੈਸੇ ਜ਼ਿਆਦਾਤਰ ਲੱ ਸੀ ਦਹੀਂ ਲੱਸੀ, ਦਹੀਂ ਤਾਂ ਸਭ ਤੋਂ ਵੱਧ ਚੱਲਦੇ ਆ ਵੀ ਮੰਮਾ ਦਹੀਂ ਘਰੇ ਜਮਾਉਂਦੇ ਆ। ਲੱਸੀ ਵੀ ਅਸੀਂ ਕਈ ਵਾਰ ਦਹੀਂ ਦੀ ਬਣਾ ਲੈਂਦੇ ਹੈਗੇ।
ਹਾਂ ਉਹੀ ਤੇ ਕਹਿ ਰਹੀ ਹ ਹੁਣ ਮੇਰੇ ਓਧਰ ਘਰ ਏ ਨਾ। ਅਹ ਕੀ ਕਹਿੰਦੇ ਨੇ ਮੇਰੇ ਇਨਲੋਸ ਹੁਣ ਮੇਰੀ ਮੰਮੀ ਐ ਜਿਹੜੀ ਮੇਰੀ ਮਦਰ ਇਨਲੋ ਹੈ। ਉਹ ਸਾਨੂੰ ਬਾਹਰ ਦੀ ਚੀਜ਼ਾਂ ਬੜੀਆਂ ਘੱਟ ਖਾਣ ਦਿੰਦੀ ਏ। ਈਵਨ ਕਿ ਗੰਨੇ ਦਾ ਜੂਸ ਹੁੰਦਾ ਨਾ, ਉਹਦੇ ਵਰਗਾ ਕਿੰਨੀ ਉਹ ਬਣਾਉਂਦੀ ਹੈ ਪਤਾ ਨੀ ਕੀ- ਕੀ ਪਾ ਕੇ ਤੇ ਉਹ ਐਵੇਂ ਲੱਗ ਗੰਨੇ ਦਾ ਜੂਸ ਪੀ ਰਹੇ। ਘਰ ਹੀ ਸਾਨੂੰ ਚੀਜ਼ਾਂ ਬਣਾ ਕੇ ਦਿੰਦੀ ਹੈ, ਪਰ ਅਸੀਂ ਫਿਰ ਵੀ ਥੋੜੀ ਦੇਰ ਤੱਕ ਕਰਦੇ ਆ ਹਾਂ-ਹਾਂ-ਹਾਂ ਹਾਂਜੀ- ਹਾਂਜੀ -ਹਾਂਜੀ। ਓਕੇ ਜੀ ਸਤਿ ਸ਼੍ਰੀ ਅਕਾਲ